ਚਲ,
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਹੋਰ ਹੋਰ ਕੀ ਹੈਲੋ ਆਵਾਜ਼ ਆ ਰ ਮਨ
ਨੀ ਕਾਂ ਐ,
ਅੱਛਾ ਹੋਇਆ ਸੀ ਠੀਕ ਹੁਣ ਮੈਨੂੰ ਤੁਹਾਡੀ ਆਵਾ ਆ
ਹੈਲੋ,
ਈਮਨ ਤੁਣਾਈ ਦੇ ਰਹੀ ਹੈ।
ਬਾਰ ਆ ਕੇ ਗੱਲ
ਕੀ ਕੱਲ ਤੁਹਾਡੇ ਨਾਲ ਮੈਨੂੰ ਤੁਹਾਡੀ,
ਬਾਹਰ ਬਹਿ ਕੇ ਗੱਲ ਹੈਲੋ ਪਤਾ ਨੀ ਅਵਾਜ਼ ਨਹੀਂ ਸੀ ਆ ਰਹੀ ਤੇ ਉਹ ਕਹਿੰਦੀ ਸੀ ਕੱਲ ਲਿਖਿਆ ਸੀ ਕਾਲ ਦੀ ਪ੍ਰੋਗ੍ਰੈਸ ਲਿਖਿਆ ਸੀ
ਉਹ ਕਈ ਵਾਰੀ ਨੈਟਵਰਕ ਇਸ਼ੂ ਹੋ ਜਾਂ
ਐ,
ਪਤਾ ਅੱਛਾ ਅੱਜ ਕਲ ਨਾ ਨੈੱਟਵਰਕ ਦੀ ਬੜੀ ਲੰਮੀ ਐਨੀ ਰੇਜ ਨੀ ਆਂਦੀ।
ਹਾਂਜੀ ਹਾਂਜੀ ਹਾਂਜੀ ਹਾਂ ਹੋ। ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਗਰਮੀ ਹੈਗੀ ਸਭ ਆਪੋ -ਆਪਣੇ ਕਮਰਿਆਂ ਚ ਬੈਠੇ ਹੋਏ ਨੇ ਵੜ ਕੇ ਸਬ ਸਭ ਦੇ ਆਪਣੇ ਆਪਣੇ ਕਮਰਿਆਂ ਚ ਬੀਜੀ ਬੈਠੇ ਨੇ ਸਾਰੇ
ਹਾਂ ਮ ਆਪਣੀ ਹੈਲਥ ਲਈ ਠੀਕ ਹੈਗੀ। ਸਿਰ ਦਰਦ ਪੈਰਾਂ, ਲੱਤਾਂ ਵਿੱਚੇ ਤਾਂ ਬੱਸ ਪਤਾ ਨੀ
ਅੱਛਾ,
ਕੀ ਤੁਹਾਨੂੰ ਹੁੰਦੇ ਨੇ
ਹਾਂਜੀ ਹਾਂਜੀ ਇਹ ਤਾਂ ਤੁਸੀਂ ਕੁਛ ਸਵੇਰੇ ਕਿੰਨੇ ਵਜੇ ਉੱਠਦੇ ਹੋ ਹਾਂਜੀ ਕਿਉੰਕਿ ਉੱਠਦੇ ਕਿੰਨੇ ਵਜੇ ਹੋ ਸਵੇਰੇ ਸਵੇਰੇ ਅੱਛਾ।
ਹੂੰ ਫੇਰ ਉੱਠ ਕੇ ਕੁਛ ਉੱਠ ਕੇ ਕੁਛ ਕਰ ਦਿਓ, ਆਵਾਜ਼ ਨੀ ਉੱਠ ਕੇ ਕੁਛ ਕਰ ਹਾਂਜੀ।
ਸਾਈਜ਼ ਨਹੀਂ ਸਾਈਜ਼ ਨਹੀਂ ਕਰਦੀ ਉਹ ਉਸ ਬੇਬੀ ਨੂੰ ਉਹਦੇ ਲਈ ਪਹਿਲੇ ਟਿਫਨ ਟੁਫਾਨ ਟਿਫਨ ਬਣਾਣ ਚਲੀ ਜਾਂਨੀ ਆ ਮੁੰਡੇ ਬਸ ਉਸ ਤੋਂ ਬਾਅਦ ਆਪਣਾ ਮੈਂ ਬਸ ਫਿਰ ਇਹਦੇ
ਇੰਨੀ ਸਵੇਰੇ ਉੱਠਦੇ ਹੋ।
ਆਪਣੇ ਲਈ ਤੇ ਕੋਈ ਮੈਂ
ਇੰਨੀ ਸਵੇਰੇ ਉੱਠਦੇ ਔ ਤੇ ਤੁਸੀਂ ਕੋਈ ਸਵੇਰੇ ਉੱਠਣਾ ਫਾਇਦਾ ਤੇ ਉਠਾਓ ਸਵੇਰੇ ਉੱਠ ਕੇ ਯੋਗਾ ਕਰ ਲਿਆ ਕਰੋ ਨਾ ਸਵੇਰੇ ਉੱਠ ਕੇ ਥੋੜਾ ਜਿਹਾ। ਹਾਂ ਸਵੇਰੇ ਓਥੋਂ ਤੁਸੀਂ ਜ਼ਿਆਦਾ ਨੀ ਦਸ ਮਿੰਟ ਕਰਲੋ ਇਨਾ ਹੀ ਬੜਾ ਤੁਹਾਡੇ ਵਾਸਤੇ ਹਾਂ। ਦਸ ਮਿੰਟ ਕਰ ਲਿਆ ਕਰੋ।
ਮੈਨੂੰ ਤੇ ਪਤਾ ਹੀ ਨਹੀਂ
ਤਿੰਨ ਸੌ ਵਾਰੀ ਕਰ
ਯੋਗ ਨੀ ਪਤਾ।
ਨਹੀਂ। ਤੁਸੀਂ ਕਪਾਲ ਭਾਤੀ ਕਰ ਲੋ ਸੌ ਵਾਰੀ ਕਰਲੋ।
ਆਹ ਲੋਮੀ ਲੋਮ ਲੋਮੀ ਲੋਮ ਡਰੇ ਔ ਏ। ਪਾਸੋਂ ਸਾਹ ਲੈਣਾ ਉਹ ਨਾ ਸਾਡੇ ਅੰਦਰ ਸਾਰੀ ਸਫ਼ਾਈ ਵਾਸਤੇ ਉਹ ਅ ਜਿੱਦਾਂ ਲੰਬਾ ਸਾਹ ਖਿੱਚਾਂਗੇ ਨਾ ਸਾਡੀਆਂ ਆਵਾਜ ਆਏਗੀ, ਸਾਡੇ ਫੇ ਸਾਹ ਪਾਉਣਗੇ ਖਿੱਚਾਂਗੇ ਅੰਦਰ ਜਿਵੇਂ ਤੇ ਸ਼ਿਕਾਰ ਝਾੜੂ ਲਾਂਨੇ ਆ ਨਾ ਸਾਡਾ ਘਰ ਹੁੰਦਾ ਐਵੇਂ ਸਾਡਾ ਅੰਦਰ ਵੀ ਸਾਫ ਹੁੰਦਾ ਉਹਦੇ ਨਾਲ। ਅਲੋਮ ਵਿਲੋਮ ਕਰੋ ਇੱਕ ਬਲੱਡ ਪ੍ਰੈਸ਼ਰ ਅਸੇ ਵੀ ਹੈਗਾ ਵੇ ਮਤਲਬ ਤੁਸੀ ਆਪਣਾ ਸੱਜਾ ਨੱਕ ਬੰਦ ਕਰਨਾ ਅੰਗੂਠੇ ਨਾਲ ਤੇ ਖਬ ਹਮ ਖੱਬੇ ਨਕ ਵਿਚੋਂ ਤੁਸੀਂ ਸਾਹ ਲੈਣਾ। ਹ ਖੱਬੇ ਚੋ ਕੱਢਣਾ ਉਹਦੇ ਤੇ ਲੈਣਾ ਉਹਦੇ ਚੋ ਕੱਢਣਾ ਵੀ ਇੱਕੀ ਵਾਰੀ ਮਤਲਬ ਬਲੱਡ ਪ੍ਰੇਸ਼ਰ ਅਸੇ ਵੀ ਹੈਗਾ ਨੇ। ਤੁਸੀਂ ਚਾਲੂ ਕਰ ਲਿਆ। ਇਕ ਸਾਈ ਸਜੇ ਹਥ ਨਾਲ। ਨਾ ਐ ਅੰਗੂਠੇ ਨਾਲ ਸੱਜਾ ਨਕ ਬੰਦ। ਧਰਕੇ ਨਾ ਖੱਬੇ ਪਾਸਿਓ ਹੀ ਸਾਹ ਲੈਣਾ ਤੇ ਖੱਬੇ ਪਾਸੇ ਹੀ ਥੱਲੇ ਮਤਲਬ ਤੁਸੀਂ ਕਢਣਾ ਵੇ। ਬਾਰ -ਬਾਰ ਨੀ ਕਰਨਾ ਇੱਕੋ ਬੰਦ ਹੀ ਰੱਖਣਾ ਨੱਕ ।ਤੇ ਉਹਦੇ ਨਾਲ ਹੀ ਸਾਹ ਲੈ ਤੇ ਕੱਦੇੇ। ਇੱਕੀ ਵਾਰੀ ਕੱਰ ਲਲੋ । ਉਹ ਬਲਡ ਪ੍ਰੈਸ਼ਰ ਵਸਤੇ ਵੀ ਐਗਾ ਵੇ ।ਮਤ ਤਾਂ ਤੁਹਾਡਾ ਫ-ਰੈਸ਼ ਰਹੇਗਾ ਦਿਨ ।ਤੁਸੀਂ ਜਿਵੇਂ ਬੰਦਾ ਮਨ ਉਦਾਸ ਉਦਾਸ ਰਹਿੰਦਾ ਏ। ਕੰਮ ਕਰਨ ਨੂੰ ਦਿਲ ਨੀ ਕਰਦਾ। ਥੋੜਾ ਜਿਆ ਯੋਗਾ ਸਵੇਰੇ ਦਸ ਪੰਦਰਾਂ ਮਿੰਟ ਕਰ ਲਿਆ ਕਰੋ। ਬੜਾ ਬੈ ਬੈਨੀਫਿਟ ਤੇ ਉਹਦੇ ਨਾਲ ਤੁਹਾਡੇ ਚੇਹਰੇ ਤੇ ਗਲੋਹ ਆਏਗਾ। ਚਿਹਰਾ ਤੁਹਾਡਾ ਵੀ। ਇਹ ਜਿਹੜਾ ਕ ਪਾਲ ਭਾਰਤੀ ਕਰਨਾ ਤ ਤੁਹਾਡੇ ਚਿਹਰੇ ਤੇ ਵੀ ਕੋਈ ਦਾਗ ਦੂਗ ਨੀ ਰਹੇਗਾ। ਕੋਈ ਟੱਕ ਵੀ ਹੋਏਗਾ ਨਾ ਤੁਹਾਡੇ ਚਿਹਰੇ ਤੇ ਨਿੱਕਾ ਜਿਹਾ, ਉਹ ਵੀ ਭਰ ਜਾਂਦਾ ਏ। ਜਿਵੇਂ ਖੱਡੇ ਨੀ ਪੈ ਜਾਂਦੇ ਮੂੰਹ ਦੇ ਉੱ ਤੇ ਤੇ ਏ ਆਲੋਮ ਏ ਕਪਾਲ ਪਾਰਤੀ ਕਰਨ ਨਾਲ ਭਰ ਜਾਂਦੇ ਨੇ। ਹਾਂ। ਮੂੰਹ ਉਹਨਾਂ ਦਾ ਬਿਲਕੁਲ ਸਾਫ਼ ਹੋ ਜਾਂਦਾ ਵੇ ਮਤਲਬ ਕਰਨਾ ਪੈਂਦਾ ਹਾਂ ਕਰਨ ਵਾਸਤੇ ਤੁਹਾਨੂੰ ਟੈਮ ਕਰਨਾ ਪਏਗਾ, ਥੋੜ੍ਹਾ ਸਵੇਰੇ ਜਲਦੀ ਉੱਠਣਾ ਪਏਗਾ। ਤੁਸੀਂ ਜੇ ਜਲਦੀ ਨਹੀਂ ਉੜ ਕਰ ਸਕਦੇ ਨਾ ਸਵੇਰ ਦੇ ਟੈਮ ਜਿਵੇਂ ਤੁਸੀਂ ਰੋਟੀ ਖਾਧੀ ਹੈ, ਨਾ ਉਸ ਤੋਂ ਪੰਜ ਘੰਟੇ ਬਾਅਦ ਤੁਹਾਡੀ ਰੋਟੀ ਹਜ਼ਮ ਹੋਜੇਗੀ, ਕਰ ਸਕਦੇ ਹੋ। ਜਿਵੇਂ ਮ ਤਬ ਸ਼ਾਮ ਨੂੰ ਕਰ ਸਕਦੇ ਹੋ ਦੁਪਹਿਰ ਨੂੰ ਰੋਟੀ ਖਾਧੀ ਹੈ ਨਾ ਸ਼ਾਮੀ ਬੱਦਾ ਵੇਹਲਾ ਹਉਂਦਾ ਹੈ, ਰੋਟੀ ਖਾਣ ਤੋਂ ਪੰਜ ਘੰਟੇ ਬਾਅਦ। ਹਾਂ, ਤੁਸੀਂ ਸ਼ਾਮ ਨੂੰ ਕਰ ਲਓ, ਜੇ ਸਵੇਰੇ ਤੁਹਾਡੇ ਕੋਲ ਟੈਮ
ਲੇਡੀਜ਼, ਜਿਨ੍ਹਾਂ ਨੇ ਜੁਆਇਨ
ਹੁੰ
ਮ ਕੀਤੀਆਂ ਉਹ ਵੀ ਮੋਰਨਿੰਗ ਦਾ ਬੈਚ ਹੁੰਦਾ ਈ ਐ ਉਹ ਵੀ ਤੇ ਦੋ ਬੈਚ ਈ। ਹੁੰਦੇ ਨੇ ਨਾ ਸ਼ਾਮ ਨੂੰ ਜਾਓ ਜਿਹਨੂੰ ਜੇ ਕਿਹੜਾ ਟਾਈਮ ਜਾਂਦੇ ਨੇ।
ਆਹ ਜਿਵੇਂ ਤੁਸੀਂ ਹੁਣ ਇਹ ਜਿਹੜੇ ਕਿ ਲ
ਜਾਂਦੀ ਹੈ।
ਇੱਹਦੇ ਨਾ ਲੱਤਾਂ ਦਾ ਵੀ ਐਕਸਰਸਾਈਜ ਹੁੰਦ ਜਿਵੇਂ ਤੁਸੀਂ ਬੈਠੇ ਹੋ ਨਾ ਬਹਿ ਕੇ ਲਤ ਸਿੱਧੀਆਂ ਰੱਖ ਦੋ ਆਪਣੀਆਂ, ਤੇ ਦੋਨੋ ਨਾਲ ਜੋੜ ਤੁਸੀ ਨਾ ਗੋਲ ਪੈਰ ਘੁਮਾਓ ਆਪਣੇ ਇਦਾਂ ਇਦਾਂ ਲੇਣ ਚ ਘੁਮਾਓ ਫੇਰ ਦੂਜੀ ਸੇਡ ਘੁਮਾਓ, ਫਿਰ ਅੱਗੇ ਪਿੱਛੇ ਕਰੋ ਫਿਰ ਸਾਈਡ ਤੇ ਕਰੋ ਉਹ ਵੀ ਤੁਸੀਂ ਕਰੋਗੇ ਨਾ ਤੁਹਾਨੂੰ ਐਸ ਤਰ੍ਹਾਂ ਲੱਗੇਗਾ, ਪਤਾ ਨੀ ਮੈਂ ਕਿੰਨੀ ਦੂਰੋਂ ਟੁਰ ਤੇ ਆਈਆਂ ਇੰਨੀ ਥ ਮਤਲਬ ਥ ਥਕਾਵਟ ਹੁੰਦੀ ਹੈ, ਤੇ ਤੁਹਾਨੂੰ ਰਾਤ ਨੂੰ ਨੀਂਦ ਸੋਣੀ ਆਏਗੀ
ਕੋਸ਼ਿਸ਼ ਕਰਦੇ ਪਈ ਹੈਗੀ ਆ
ਲੱਤਾ ਤੇ ਸਾਈਕਲ ਚਲਾਓ ਸੋ ਕੇ ਆਓ ਆਪ ਹੈਗੀ ਗਈ ਸਾਨੂੰ ਪ੍ਰੈਕਟਿਸ ਕਰਨੀ ਪਏਗੀ ਲਾ ਤ ਤੁਹਾਨੂੰ ਨਾ ਸੱਟ ਲੱਤਾਂ ਚਲਾ ਉੱਤੇ ਕਰਕੇ ਹਾਂ ਸਾਈਕਲ ਚਲਾ ਸਾਈਕਲ ਚਲਾਏਂਗੀ ਏਨੀ
ਪਤਾ ਪੇਟੀਐਮ ਹਾਂ ਹਾਂ ਹਾਂ
ਹਾ
ਇੱਕ ਪਰ ਇੱਕ ਦੋ ਦਿਨ ਬੜੀ ਈ ਤਕਲੀਫ਼
ਹ
ਹੁੰਦੀ ਹਾਂਜੀ ਹਾਂਜੀ ਬਿਲਕੁਲ
ਬੱਚੇ ਕਹਿੰਦੇ ਨੇ ਮਮੀ ਬੱਚੇ ਕਹਿਣਗੇ ਦਾਦੀ ਚਲੋ ਜੋਗਾ ਕਦੇ ਆ ਜਾਣਗੇ ਦਾਦੀ ਜੋਗਾ ਕਰੀਏ ਮੇਰੀਆਂ ਪੋਥੀਆਂ ਵੀ ਮੈਂ ਜੋਗਾ ਕਰਨੀਆ ਮੇਰਾ ਲੱਤ ਪੀੜ ਹੋ ਜਾਂਦੀ ਸਾਈਕਲ ਚਲਾਣੀ ਉਹ ਖੂਨ ਜੋਗਾ ਕਰਦਾ ਵੇ ਬੰਦਾ ਪਾ ਦੇ ਬੰਦੇ ਨੀ ਜਾਂਦੇ ਸੋਹਣੇ ਜਿਵੇਂ ਅਸੀਂ ਰਾਤ ਤੂੰ ਰੋਟੀ ਖਾਦੀ ਹੈ ਨਾ
ਨਹੀਂ ਤੂੰ ਅੱਧੀ ਨਹੀਂ ਲੱਗਦੇ ਹਾਂ ਕਿਤੇ ਲੱਗਦਾ ਵੀ ਨੀ ਹੈਗਾ ਕਿ ਤੁਸੀਂ ਤੁਹਾਡੀ ਏਜ
ਨਹੀਂ ਆਪਣੇ ਹਜ਼ਾਰ ਕਦਮ ਤੁਰਨਾ ਚਾਹੀਦਾ ਰਾਤੀ ਰੋਟੀ ਖਾਨ ਤੋਂ
ਕਿਆ ਤੁਨੂੰ
ਹਾਂ ਮੈਂ ਤੇ ਆਪਣੀ ਭੈਣ ਨੂੰ ਵੀ ਕਹਿੰਦੀ ਆ ਕੇ ਨਾ ਨਾ ਚਾਰ ਕਦਮ ਤੁਰ ਰਾਤੀ ਤੂੰ ਰੋਟੀ ਖਾਣ ਤੋਂ ਬਾਅਦ ਆਪਣੇ ਘਰ ਦੇ ਵਿੱਚ ਘੁੰਮ ਲੈ ਮਤਲਬ ਤੂੰ ਬਾਹਰ ਨੀ ਜਾ ਸਕਦੀ ਨਾ ਆਪਣੇ ਘਰ ਦੇ ਅੰਦਰ ਹੀ ਤੂੰ ਆ ਹਜਾਰ ਕਦਮ ਤ ਸਾਡਾ ਤੇ ਹੋਈ ਜਾਂਦਾ ਅਸੀਂ ਰੋਟੀ ਖੁਵਾਉਂਦੇ ਹਾਂ ਨਾ ਸਾਡੀ ਬੈਠਕ ਦੂਰ ਏ। ਅਸੀਂ ਇੱਕ ਦਿਨ ਦੇ ਵਿੱਚ ਨਾ ਸਾਰੇ ਬੰਦੇ ਸਾਰੇ ਬੰਦੇ ਨਾ ਇੱਕ ਦਿਨ ਚ ਸੱਤ ਹਜ਼ਾਰ ਕਦਮ ਤੁਰਦੇ ਨੇ ਜਿਹੜੇ ਬੰਦੇ ਆ ਨਾ ਘਰ ਦੇ ਵਿੱਚ ਛੀ ਸੱਤ ਹਜ਼ਾਰ ਕਦਮ ਟੁੁਰਦੇ ਨੇ। ਅਸੀਂ ਜਦ ਆਪਣੇ ਘਰ ਇਕ ਸੱਤ ਜਾ ਕਦਮ ਦੁਨੀਆਂ ਵਾ, ਪਰ ਅਸੀਂ ਕਦੇ ਗਿਣਦੇ ਨਹੀਂ ਨਾ ਏ ਕਮਰੇ ਚੋ ਬਾਹਰ ਆ, ਕੋਠੇ ਕੱਪੜੇ ਸੁ ਆਪਣੇ ਪੰਜਾਬ ਵਿਚ ਸੋਚੋ, ਰੋਟੀ ਖੁਆ ਸਾਢੇ ਸੱਤ ਜਾ ਕੇ ਕਦਮ ਹੁੰਦੇ ਨੇ ਤੇ ਜਿਹੜੇ ਰਾਤੀ ਸਾਨੂੰ ਰੋਟੀ ਖਾਣ, ਹਾਂ ਸਤ ਤੇ ਜਾ ਇੱਕ ਦਮ ਈ ਇੱਕ ਬੰਦਾ ਟੁਰਦੈ। ਤੇ ਜਿਹੜਾ ਮੈਂ ਰਾਤ ਨੂੰ ਜਿਵੇਂ ਮੈਂ ਦੁੱਧ ਘੜਨਾ ਤਰਿਆਇ ਉੱਤੇ ਗੈਸ ਤੇ ਫਿਰ ਮੈਂ ਆਪਤਾ ਕੀ ਕਰਨੀ ਹ ਕੋਲ ਕੌਣ ਖਲੋਵੇ ਇਂ ਸੈਰ ਕਰ ਲੈੈਂਦੀ ਹਾਂ ਥੋੜ੍ਹੀ ਜਿਹੀ ਕਦੀ ਕਮਰੇ ਚ ਬਾਹਰ ਆ ਗਿਆ ਏਦਾਂ ਚਲਾ ਕਦੀ ਰਸੋਈ ਚ ਚਲਾ ਗਿਆ ਰਸੋਈ ਚੋਂ ਬਾਹਰ ਆ ਗਿਆ ਵੇਖ ਲਿਆ ਦੋ ਦ ਜਬਾਲਾ ਤਾਂ ਨ ਨਹੀਂ ਆਇਆ ਇਸ ਤ ਕਦੇ ਸਾਡੇ ਇੰਨੇ ਕਦਮ ਹੋ ਜਾਂਦੇ ਨੇ ਔਹਵੀ ਮੇਰੇ ਪੋਤਰੇ ਵੀ ਆ ਜਾਣਗੇ - ਚਲੋ ਦਾਦੀ ਸੈਰ ਕਰੀਏ ਵੀ ਘਰ ਦੇ ਵਿੱਚ ਹੀ ਨਾ ਅਸੀਂ ਕਮਰੇ ਤੋਂ ਲੈ ਕੇ ਬੈਠਕ ਤੱਕ ਤਾਂ ਮੈਂ ਲੰਬਾ ਚੱਕਰ ਲਗਾਨੀ ਆ ਇੱਕ ਸ ਸ ਸੱਤ ਕਦਮ ਹੁੰਦੇ ਨੇ ਉਹ ਦੋ ਰਾਜਿਆਂ ਦੇ ਕਮਰੇ ਚ ਤੋਂ ਲੈ ਕੇ ਮੇਰੇ ਕੱਦਮ ਕਮਰੇ ਤੱਕਨ ਸੱਠ ਕਦਮ ਹੁੰਦੇ ਨੇ। ਤੇ ਮੈਂ ਤਾਂ ਅਸੀਂ ਸੈਰ ਤੇ ਵੀ ਜਾਂਦੇ ਸੀ ਸੈਰ ਤੇ ਜਾਣਾ ਵੀ ਡਰ ਲੱਗਦਾ ਸੀ ਕੁੱਤੇ ਪੈ ਜਾਂਦੇ ਸੀ ਮਗਰ ਫੇਰ ਨਾ ਅਸੀਂ ਬੰਦ ਕਰ ਤੀ ਘਾਹ ਦੀ ਕਾਲੀ ਨਾਲ ਲਿਆ ਕੇ ਤੇ ਖਰਾਬ ਐ ਨਾਲੇ ਅੱਜ ਕੱਲ ਮਾਹੌਲ ਉੰਝ ਹੀ ਖਰਾਬ ਹੈ ਬਾਹਰ ਨਿਕਲਦਿਆਂ ਹੀ ਡਰ ਲੱਗਦਾ ਡਰ ਲੱਗਦਾ ਇਸ ਕਰਕੇ ਆਪਦੇ ਸਿੱਖ ਕਾਹ ਜ ਘਾਹ ਵਾਲੀ ਤੇ ਚਲਾ ਗਿਆ ਉੱਥੇ ਤੁਰ ਲਿਆ ਆਪਾਂ ਜੈਸੇ ਕਈ ਵਾਰੀ ਕੋਸ਼ਿਸ਼ ਕਰਨੇ ਆ ਬਾਜ਼ਾਰ ਪੈਦਲ ਹੀ ਜਾਈਏ ਜਿਵੇਂ ਸਬਜੀ ਲੈਣ ਜਾਣਾ ਐ ਪੈਦਲ ਜਾਨੇ ਆ ਖਤਮ ਹੋ ਜਾਂਦੇ ਨੇ ਕਿਉਂਕਿ ਥੋੜਾ ਬੰਦੇ ਨੂੰ ਤੁਰਣਾ ਚਾਹੀਦਾ ਅੱਜ ਕੱਲ੍ਹ ਲੋਕੀ ਬੜੇ ਹੋ ਗਏ ਨੇ ਹੂੰ, ਹਾਂ । ਕਿਉਂਕਿ ਅ ਤ ਤੋਂ ਬਗੈ ਕਿੱਤੇਰੇ ਜਾਂਦਾ ਨਹੀਂ ਫਿਰ ਅਸੀਂ ਤੁਰਨਾ ਕੀ ਏ। ਸਾਾਰੀ ਰੋਟੀ
ਕਦਮ ਮਤ ਰਜ ਜਾਂਦੇ ਨੇ
ਰੋਟੀ ਕਿਥੋ ਅੱਜ ਮਗਾਉਣੀ ਐ ਸਾਡੀ ਇਸ, ਤ ਚ ਕੋਸ਼ਿਸ਼ ਏਹੀ ਦੇਈਏ ਕਿ ਅਸੀਂ ਪੈਦਲ ਜਾਈਏ ਕਈ ਵਾਰ ਚਲੇ ਜਾਂਦੇ ਹਾਂ ਅਸੀਂ ਆਪਣੇ ਪੇਕੇ ਵੀ ਚੱਲੀਆਂ ਜਾਂਦੀਆਂ ਵਾ, ਪੈਦਲ ਵੀ ਝੜ ਬਣਿਆ ਹੋਵੇ ਤੇ, ਫੇਿਰ ਮੈਂ ਆਪਣੀ ਭੈਣ ਨੂੰ ਫੋਨ ਕਰਨੀ ਆ । ਚਲਾ ਬੜਾ ਵਧੀਆ ਮੌਸਮ ਹੈ, ਚੱਲੇ ਜਲਦੀ, ਪੈਦਲ ਚੱਲੇ ਚੱਲਏ ਕਈ ਵਾਰੀ ਤੁਹਾਡੇ ਕਦੋਂ ਵੀ ਆ ਜਾਣਾ। ਹੂੰ, ਇਹ ਤ ਤਾਂ ਥੋੜ੍ਹਾ ਸਾਡਾ ਤੁਰਨਾ ਚਾਹੀਦਾ ਨਾ ਜਿੰਨਾ ਸਾਨੂੰ ਸਾਹ ਚੜੇਗਾ । ਠੀਕ ਰਵਾਂਗੇ ਸਾਨੂੰ ਪੋੜੀਆਂ ਚੜਨੀਆਂ ਲੈਣੀਆਂ। ਚਾਹੀਦੀਆਂ ਨੇ ਕਈ ਲੋਕ, ਕੀ ਆਲਸ ਕਰਦੇ ਨੇ ਪੌੜੀਆਂ ਚੜਨ ਦਾ ਕਹਿੰਦੇ ਪੌੜੀਆਂ ਚੜ੍ਹਨ ਸਾਡੇ ਫੇਫੜੇ ਸਵਸਤ ਹੁੰਦੇ ਨੇ, ਪੌੜੀ ਚੜੋ- ਲਵੋ ।
ਪਤਾ ਨੀ ਦਿਨ ਚ ਕਿੰਨੀ ਵਾਰੀ ਪੌੜੀਆਂ ਚੜ੍ਹਦੀਆਂ ਹਾਂ।
ਅੱਛਾ ਤੇਰਾ, ਕਮਰਾ ਉੱਪਰ ਮੇਰਾ ਵੇ, ਤਾਂ ਮੇਰਾ ਕਮਰਾ ਉੱਪਰ ਵੇ ਮੈਂ ਵੀ ਬੜਾ ਉੱਪਰ ਪਤਾ ਕਿ ਅਸੀਂ ਸਵਸਥ ਤੂੰ ਸਾਡੇ ਗੋਡੇ ਠੀਕ ਨੇ, ਇਹ ਸਾਡੇ ਗੋਡਿਆਂ ਨੂੰ ਕੁਛ ਨੀ ਹੋਏਗਾ । ਉਹ ਤੇ ਥੱਲੇ ਆਉਦੇ ਆ ਨਾ ਤੇ ਗੋਡੇ ਚੱਲਦੇ ਰਹਿਣ। ਠੀਕ ਰਹੇਗੀ ਅਸੀਂ ਮੇਰੇ ਜਿਨਾ ਵੀ ਉੱਤੇ ਥੱਲੇ ਹੋਇਆ ਮੈਂ ਵੀ ਤੇ ਕੋਠੇ ਆ ਥੱਲੇ ਮੇਰਾ ਕਮਰਾ ਬੱਚਾ ਵਾਸਤੇ ਸਕੂਲ ਜਾਣਾ, ਤੇ ਥੱਲੇ ਜਾਣਾ ਰੋਟੀ ਲੈਣ, ਬੱਚਿਆਂ ਚ ਹਮ ਕੋਠੇ, ਤਾਂ ਉੱਪਰ ਆ ਤੇ ਇਸ ਕਰਕੇ ਉਹਨਾਂ ਦੇ ਗੋਡੇ ਠੀਕ ਨੇ ਜਿਹੜੇ ਉੱਥ ਥੱਲੇ ਲੈਂਦੇ ਨੇ ਹਾਂ ਬੜਾ ਵਧੀ ਵਧੀਆ ਉਹਨਾਂ ਬਸ, ਹੈਗਾ, ਹੋਰ ਹੋ ਗਏ ਫਿਰ ਚਲੋ ਚਲੋ ਵਧੀਆ ਇਸੇ ਬਹਾਨੇ ਯਾਦ ਤੇ ਕਰ ਦੇ ਔ ਨਾ ਚਲੋ ਠੀਕ ਹੈ, ਓਕੇ ਸਤਿ ਸ਼੍ਰੀ
ਹੂੰ,